ਉਹ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਠ।
ਹੈਲੋ।
ਆਹ ।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
।
ਹੋਰ ਦੱਸੋ ਕੀ ਹਾਲ ਚਾਲ ।
ਬਸ ਵਧੀਆ। ਹੋਰ ਤੁਸੀਂ
ਹੈਂ।
ਵਿਹਲਾ ਸੀ ਤੁਸੀਂ ਕੀ ਕਰਦੇ ਪਏ ਸੀ।
ਪਰ ਮੈਂ ਵੀ ਉਹਨੇ ਵਿਹਲਾ ਹੀ ਬੈਠਾ ਸੀ ਥੋੜ੍ਹਾ ਜਿਹਾ ਘਰ ਸਫ਼ਾਈ ਕੀਤੀ ਸੀ। ਫਿਰ ਸੋਚਿਆ ਕੋਲ ਕਰ ਲਾ ਤੁਹਾਨੂੰ ਅੱਜ ਕੀਤੀ ਨਹੀਂ।
ਹਾਂ ਅੱਛਾ ਚਲੋ ਵਧੀਆ ਕੀਤਾ। ਬੰਦਾ ਕੋਲ ਗੋਲ ਕਰਕੇ।
ਹਾਂ ਹੋਰ ਰੋਟੀ ਰੂਟੀ ਖਾ ਲਈ ਦੁਪਹਿਰ ਦੀ। ਦੁਪਹਿਰ ਦੀ ਤੇ ਖਾਲੀ ਹੋਏਗੀ।
ਹਮ ਅਸੀਂ ਤੇ ਵਿਆਹ ਗਏ ਸੀ ਉਥੇ ਖਾਧੀ ਸੀ।
ਅੱਛਾ ਵਿਆਹ ਗਏ ਸੀ ਫੇਰ ਤੇ ਮਜ਼ਾ ਆ ਗਿਆ ਹੋਣਾ ਅੱਜ ਵਿਆਹ ਜਾ ਕੇ।
ਹੋਰ।
ਵਿਆਹ ਚ ਅਲੱਗ ਅਲੱਗ ਚੀਜ਼ਾਂ ਹੁੰਦੀਆਂ ਨਾ ਖਾਣ ਨੂੰ।
ਹਾਂ।
ਪਰ ਫਾਸਟ ਫੂਡ ਵਗੈਰਾ ਘੱਟ ਹੀ ਖਾਂਦੇ ਵੀ ਅੱਜ ਤੁਸੀਂ। ਫਰੂਟ ਵਗੈਰਾ ਖਾਂਦੇ ਜ਼ਿਆਦਾ। ਕਿਉਂਕਿ ਪਹਿਚਦਾ ਨੀ ਨਾ।
ਹਮ ਰੋਟ ਵੀ ਬਾਅਦ ਚ ਵੀ ਜਾਂਦੇ ਨੇ।
ਅਸੀਂ ਤੇ ਕੁਲਚੇ ਛੋਲੇ ਖਾਧੇ ਸੀ। ਦੁਪਹਿਰੇ ਨਹੀਂ ਮੈਂ ਦੁਪਹਿਰੇ ਰੋਟੀ ਖਾਧੀ ਨੀ ਬਣਾਏ ਪਰੋਂ। ਕੁਲਚੇ ਛੌਲੇ ਵੀ। ਮੈਂ ਤੇ ਸਮੋਸਾ ਖਾ ਲਿਆ ਇੱਕ ਬਸ।
ਘਰ ਬਣਾਇਆ ਸੀ ਸਮੋਸਾ।
ਨਹੀਂ ਨਹੀਂ ਸਮੋਸਾ ਹੀ ਬਜ਼ਾਰ ਹੀ ਲਿਆ ਸੀ ਘਰ ਕਿੱਥੇ ਬੰਦੇ ਨੇ। ਘਰ ਬਣਾ ਵੀ ਲੋਓ ਫਿਰ ਟੇਸਟ ਨੀ ਆਉਂਦਾ ਉਵੇਂ ਦਾ।
ਹਾਂ ਇਹ ਤੇ ਹੈਗਾ ਟੇਸਟ ਨੀ ਆਉਦਾ ਜਿੱਦਾ।
ਉਹ ਫੇਰ ਦੇ ਘਰ ਬਣਾਉਦੇ ਆ। ਉਹ ਐਵੇਂ ਲੱਗਦਾ ਆਲੂ ਵਾਲੀ ਰੋਟੀ ਖਾਂਦੇ ਤਲ ਕੇ।
ਹੋਰ।
ਹਾਂ ਫਿਰ ਬਾਜ਼ਾਰੋਂ ਹੀ ਲੈ ਆੇ ਹਾਂ ਸਾਡੇ ਕੋਲ ਹੀ ਦੁਕਾਨ ਹੈ। ਵਧੀਆ ਸੁਵਾਦ ਮਿਲ ਜਾਂਦੇ ਨੇ।
ਹੋਰ ਤੁਹਾਡਾ ਮੌਸਮ ਕਿੱਦਾਂ ਦਾ ਸੀ ਅੱਜ ਦਾ?
ਅੱਜ ਦਾ ਮੌਸਮ ਤੇ ਪੁੱਛੋ ਹੀ ਨਾ, ਅੱਜ ਤੇ ਰਿਕੋਡ ਟੋਡੇ ਅੱਜ ਤੇ ਗਰਮੀ ਜ਼ਿਆਦਾ ਹੀ ਹੋ ਗਈ ਸਭ ਤੋਂ ਜ਼ਿਆਦਾ ਅੱਜ ਸਿੱਧ ਗਰਮੀ ਐਵੇਂ ਲੱਗਦਾ ਹੋਇਆ ਸੀ। ਬਸ, ਅੱਜ ਤੇ ਸ਼ਾਮ ਤੱਕ ਧੁੱਪ ਰਹੀ ਹੈ ਓਵੇ ਸ਼ਾਮੀ ਤੋਂ ਭਾਡ ਦਿੰਦੀ ਆ ਨਾ, ਥੋੜ੍ਹੀ ਬਹੁਤ ਮੈਂ ਬਾਹਰ ਬਹਿ ਜਾਂਦਾ ਆ, ਬੱਚੇ ਖੇਲ ਲੈਂਦੇ ਨੇ ਬੈਟ ਬੋਲ ਵਗੈਰਾ। ਥੋੜੀ ਤਾਜ਼ੀ ਹਵਾ ਚ ਬਹਿ ਜਾਨੇ ਆਂ।ਅਜ ਤੇ ਹਵਾਈ ਬੂਰੀ ਗਰਮ ਸੀ। ਸ਼ਾਮ ਵੇਲੇ ਵੀ ਧੁੱਪ ਹੋਦੀ ਸੀ। ਗਰਮੀ ਬੜੀ ਸੀ ਅੱਜ ਤੇ, ਹੁਣ ਥੋੜਾ ਠੀਕ ਹੋਇਆ ਮੌਸਮ। ਧੂਪ ਹਟੀ ਹੈ, ਪਰ ਹਵਾ ਨਹੀ ਚੱਲਦੀ ਪੀ। ਡਾ ਠੀਕ ਹੋ ਗਿਆ ਬਾਹਰ ਹਾਂ ਬਾਹਰ ਨਿਕਲ ਸਕਦਾ ਬੰਦਾ
ਹਮ, ਗਰਮੀ ਜ਼ਿਆਦਾ ਨੀ ਗਰਮੀ ਲੱਗੇਗੀ।
ਅੱਜ ਤੇ ਵੈਸੇ ਵੀ ਮੈਨੂੰ ਬਾਹਰ ਬੜਾ ਕੰਮ ਸੀ।ਉਹ ਸੀ ਨਾ ਲੰਗ ਲੰਗਰ, ਤੇ ਸਾਰਿਆਂ ਨੂੰ ਲੰਗਰ ਵੰਡਣਾ ਸੀ। ਬੜਾ ਘੁੰਮਿਆ ਗਰਮੀ ਚ।
ਅੱਛਾ
ਉਹ, ਸ਼ਾਮੀ ਗਿਆ ਸੀ ਥੋੜਾ-ਬਹੁਤ ਸਮਾਨ ਲੈਣ ਸ਼ੋਪਿੰਗ ਵਗੈਰਾ ਕਰਨ।ਘਰ ਦੀ, ਅੱਜ ਸੰਡੇ ਸੀ ਨਾ। ਤੇ ਨਮਕੀਨ ਬਿਸਕੁਟ ਖਤਮ ਹੋ ਜਾਂਦੇ ਨੇ, ਹਰ ਸੰਡੇ ਨੂੰ ਲਿਆਣੇ ਪੈਂਦੇ ਨੇ।
ਹਾਂ। ਤੁਸੀਂ ਔਨਲਾਈਨ ਕਰਦੇ ਹੋ ਜਾਂ ਔਫਲਾਈਨ ਹੀ ਕਰਦੇ ਹੋ।
ਅ ਜਿਵੇਂ ਗਰੋਸਰੀ ਦਾ ਸਮਾਨ ਹੈ ਨਾ। ਰਾਸ਼ਨ ਵਗੈਰਾ ਹੋ ਗਿਆ, ਬਿਸਕੁਟ ਹੋ ਗਏ। ਇਹ ਤੇ ਬਿਸਕੁਟ ਨਮਕੀਨ ਵਗੈਰਾ ਹੋ ਗਿਆ ਇਹ ਤੇ ਲੈਦੇ ਆ ਮੋਲ ਚੋਂ ਰਾਸ਼ਨ ਹੋ ਗਿਆ ਇਹ ਲੈਦੇ ਅਸੀਂ ਥੋਕ ਹੋਲਸੇਲਰ ਹੁੰਦੇ ਨੇ ਨਾ ਉਹਨਾਂ। ਕੋਲੋਂ ਲੈ ਆਨੇ ਹਾਂ ਥੋੜਾ ਸਸਤਾ ਮਿਲ ਜਾਂਦਾ ਏ। ਤੇ ਕੋਈ ਦੂਜੀ ਚੀਜ਼ ਹੁੰਦੀ ਜਿਵੇਂ ਡੈਕੋਰੇਸ਼ਨ ਦੀ ਤੇ ਉਹ ਅਸੀਂ ਮੰਗਵਾ ਲੈਂਦੇ ਹ ਓਨਲਾਈਨ।
ਅੱਛਾ।
ਬਸ ਆਪਣੀ ਸਹੂਲੀਅਤ ਦੇ ਸਾਬ ਨਾਲ, ਆਪਣੀ ਸੂਲੀਅਤ ਦੇ ਸਾਬ ਨਾਲ ਸ਼ੋਪਿੰਗ ਕਰ ਲੈਂਦੇ ਆ।
ਤੁਹਾਨੂੰ ਓਨਲਾਈਨ ਸ਼ੋਪਿੰਗ ਵਧਿਆ ਲੱਗਦੀ ਹੈ ਜਾ ਆਫ਼ਲਾਈਨ ਸ਼ੋਪਿੰਗ।
ਮੈਨੂੰ ਤੇ ਆਫਲਾਈਨ ਵਧੀਆ ਲੱਗਦੀ ਜਿਆਦਾ ਕਿਉਂਕਿ ਓਨਲਾਈਨ ਵਿੱਚ ਨਾ। ਜਿੰਨੇ ਫਾਇਦੇ ਨੇ ਨਾ ਔਨਲਾਈਨ ਦੇ, ਉਨੇ ਹੀ ਨੁਕਸਾਨ ਨੇ। ਜੇ ਫਾਇਦਾ ਵੇਖੀਏ ਤਾਂ ਔਨਲਾਈਨ ਘਰ ਆ ਜਾਂਦਾ ਸਮਾਨ ਸਾਡਾ ਘਰ ਬੈਠੇ- ਬੈਠੇ ਔਡਰ ਕਰ ਲਓ। ਤੇ। ਨੁਕਸਾਨ ਹੈ ਵੀ ਓਨਲਾਈਨ ਦੇ ਬਈ ਸ -ਸਾਨੂੰ ਅਸੀਂ ਵੇਖ ਹੱਥ। ਹੱਥਾਂ ਨਾਲ ਮਹਿਸੂਸ ਨਹੀਂ ਕਰ ਸਕਦੇ ਉਹਨੂੰ, ਕੁਛ ਫਰੋਡ ਨਿਕਲ ਜਾਂਦਾ ਹੈ ਕਦੀ ਕਦੀ। ਫੇਰ ਉਫਲਾਈਨ ਹੀ ਕਰ ਲੈਂਦੇ ਹਾਂ ਸ਼ੋਪਿੰਗ। ਹਾਂ ਕਦੀ ਕਦੀ ਹੋ ਜਾਂਦਾ ਨਾ।ਹਾਂ, ਹੋਰ
ਫਿਰ ਜਦੋਂ ਕੁਛ ਗ਼ਲਤ ਚੀਜ਼ ਨਿਕਲ ਜਾਂਦੀ ਹੈ ਫੇਰ ਤੁਸੀਂ। ਰਿਟਰਨ ਕਰ ਦੇਓ।
ਫੇਰ ਰਿਟਰਨ ਕਰਨਾ ਪੈਂਦਾ ਹੈ ਨਾ, ਫੇਰ ਜੇ ਸਾਨੂੰ ਚਾਹੀਦਾ ਹੀ ਨਹੀਂ। ਸਮਾਨ ਉਹ ਨਿਕਲ ਜਾਂਦਾ ਤੇ। ਹਾਂ, ਫੇਰ ਤੁਸੀਂ ਕਿਵੇਂ ਕਰਦੇ ਹੋ ਸ਼ੋਪਿੰਗ?
ਅਸੀਂ ਵੀ ਆਫਲਾਈਨ ਹੀ ਕਰ ਲੈਂਦੇ ਹਾਂ। ਜਦੋਂ ਕੁਛ ਡ। ਕੋਰੇਸ਼ਨ ਵਗੈਰਾ ਮੰਗਵਾਉ ਹੋਏ ਉਹਦੋਂ ਬਾਅਦ ਉਹ ਓਨਲਾਈਨ ਕਰ ਲੈਂਦੇ ਹਾਂ।
ਹਾਂ, ਬਸ ਐਵੇਂ ਦੇ ਸਮਾਨ ਮੰਗਵਾਉਣੇ ਚਾਹੀਦੇ ਨੇ ਓਨਲਾਈਨ। ਜਿਵੇਂ ਰੋਜ਼ ਜ਼ਰੂਰਤ ਹੈ ਨਾ, ਉਹ ਤੇ ਆਫ਼ ਲਾਈਨ ਹੀ ਲਓ। ਉਹ ਔਨਲਾਈਨ ਨਾ ਮੰਗਵਾਓ।
ਦੁਕਾਨ ਘਰ ਦੇ ਬਾਹਰ ਹੀ ਹੁੰਦੀ ਏ ਨਾ।
ਹਾਂ ਕੋਲ ਹੀ ਹੁੰਦੀਆਂ ਅੱਜ ਕੱਲ ਤੇ ਦੁਕਾਨਾਂ। ਬ ਜ਼ਿਆਦਾ ਤੁਰਨਾ ਵੀ ਨਹੀਂ ਪੈਂਦਾ, ਹਾਂ। ਕੋਲੋਂ ਈ ਮਿਲ ਜਾਂਦੀਆਂ, ਥੋੜਾ ਜਿਹਾ ਤੁਰ ਕੇ। ਹੋਰ, ਅੱਜ ਫਿਰ ਫਾਦਰਸ ਡੇ ਸੀ।
ਹਾਂ।
ਤੁਸੀਂ ਮਨਾਇਆ?
ਅਸੀ, ਮੈਨੂੰ ਯਾਦ ਭੁੱਲ ਗਿਆ।
ਹਾਂ ਮੈਨੂੰ ਵੀ ਯਾਦ ਭੁੱਲ ਗਿਆ। ਮੈਂ ਵੀ, ਹੁਣੇ ਈ ਯਾਦ ਆਇਆ ਮੈਨੂੰ। ਬਸ ਕੀ ਕਰੀਏ, ਹੰ, ਹੋਰ ਅੱਜ ਕੀ ਕੀਤਾ ਸਾਰਾ ਦਿਲ ਫਿਰ?
ਸਾਰਾ ਦਿਨ ਬਸ ਥੱਕੇ ਹੀ ਆ, ਇਧਰ ਉਧਰ ਹੋ ਕੇ।
ਸਵੇਰੇ ਕੀ ਕੀਤਾ, ਸਵੇਰੇ- ਸਵੇਰੇ ਕੀ ਖਾਧਾ ਫਿਰ?
ਸਵੇਰੇ-ਸਵੇਰੇ ਤੇ ਕੁਛ ਨੀ ਖਾਧਾ।
ਅੱਛਾ, ਸਵੇਰੇ ਐਵੇਂ ਭੁੱਖੀ ਹੀ ਰਹੇ?
ਹੋਰ।
ਅੱਛਾ, ਸਵੇਰੇ ਸਵੇਰੇ ਵੈਸੇ ਭੁੱਖ ਲੱਗਦੀ ਨੀ।
ਗਰਮੀ ਵੀ ਹੈਗੀ।
ਨਾਲ ਹਾਂ, ਗਰਮੀ ਕਰਕੇ ਕੁਛ ਖਾਣ ਤੇ ਵੀ ਦਿਲ ਨੀ ਕਰਦਾ। ਐਵੇਂ ਦਿਲ ਕਰਦਾ ਬਸ ਪਾਣੀ ਪੀਂਦੇ ਰਹੋ, ਤੇ ਠੰਡੀ ਕੋਈ
ਠੰਡਾ- ਠੰਡਾ ਪਾਣੀ, ਠੰਡੀ ਆਈਸ ਕਰ੍ਰੀਮ ਵਗੈਰਾ। ਨਹੀਂ ਤੇ ਆਇਸ ਕਿਊਬ ਖਾ ਲੋ।
ਹਾਂ, ਉਹ ਵੀ ਬਸ ਠੰਢੇ ਹੀ ਹੋ ਗਏ। ਹੂੰ, ਗਰਮੀ ਹੋਏ ਰੋਟੀ ਤਾਂ ਖਾਣ ਤੇ ਦਿਲ ਕਰਦਾ ਹੀ ਨਹੀਂ। ਹਾਂ, ਹੋਰ ਉੱਪਰੋਂ ਸੁੱਕੀ ਸਬਜ਼ੀ ਹੋਏ, ਉਹ ਤੇ ਬਿਲਕੁਲ ਨੀ ਦਿਲ ਕਰਦਾ ਖਾਣ ਤੇ।
ਆਏ ਹਾਏ, ਫੇਰ ਤੇ ਬਿਲਕੁਲ ਮਨ ਨਹੀਂ ਕਰਦਾ।
ਨਾ-ਨਾ, ਹੋਰ, ਦਹੀਂ ਵਗੈਰਾ ਖਾ ਲਿਆ ਕਰੋ ਨਾ। ਦਹੀਂ ਨਾਲ ਰੋਟੀ ਖਾ ਲਿਆ ਕਰੋ, ਹਾਂ। ਉਹ ਵਧੀਆ ਹੁੰਦਾ ਨਾ, ਗਰਮੀਆਂ ਵਿੱਚ ਖਾਣਾ।
ਹੂੰ,
ਗਰਮੀ ਵੀ ਨਹੀਂ ਲੱਗਦੀ ਜ਼ਿਆਦਾ, ਹੈਲਦੀ ਵੀ
ਨਹੀਂ ਤੇ ਠੰਡੀ ਲੱਸੀ ਪੀ ਲਓ।
ਹਾਂ, ਲੱਸੀ ਵੀ ਦਹੀਂ ਇੱਕੋ ਹੀ ਚੀਜ਼ ਤੋਂ ਬਣਦੇ ਨੇ ਦੋਨੋ, ਦੁੱਧ। ਹੋਰ ਕਿਧਰੇ ਘੁੰਮਣ ਨੀ ਗਏ ਅੱਜ, ਐਸ ਵਾਰ।
ਨਾ, ਹੁਣ ਫੇਰ ਜਾਵਾਂਗੇ।
ਅਗਲੀ ਛੁੱਟੀਆਂ
ਛੁੱਟੀਆ ਹੋ ਜਾਵਾਂਗੇ, ਤਿੰਨ ਚਾਰ ਦਿਨ ਰੁੱਕ ਕੇ।
ਅੱਛਾ, ਫਿਰ ਕਿੱਥੇ ਜਾਓਗੇ।
ਅਸੀਂ ਭੂਆ ਘਰ ਜਾਵਾਂਗੇ।
ਭੂਆ
ਹਾਂ,
ਅੱਛਾ, ਭੂਆ ਦੇ ਘਰ ਚ ਕਿੰਨੇ
ਅਸੀ ਜਿੰਨੇ ਦਿਨ ਛੁਟੀਆ ਬਾਕੀ ਦੀ ਰਹਿ ਜਾਣਗੀਆ।
ਅੱਛਾ, ਐਂਡ ਵਿੱਚ ਜਾਓਗੇ ਤੇ ਸਾਰੇ ਛੁੱਟੀਆਂ ਬਿਤਾ ਦੋਗੇ।
ਹੋਰ,
ਜਾਓਗੇ ਬੱਸ ਵਿੱਚ, ਟ੍ਰੇਨ ਚ
ਉਹ ਬੱਸ ਵਿਚ ਮਨ ਨਹੀਂ ਲੱਗਦਾ ਗਰਮੀ ਹੁੰਦੀ ਨਾ, ਟ੍ਰੇਨ ਵਿੱਚ ਹੀ ਜਾਵਾਂਗੇ।
ਅੱਛਾ ਜਾਂ ਫੇਰ ਆਪਣੀ ਜਿਵੇਂ ਕੋਈ ਕਾਰ ਵਗੈਰਾ ਹੋਏ, ਏ ਸੀ ਦੇ ਵਿੱਚ ਬਹਿ ਕੇ ਚੱਲ ਗਿਆ ਬੰਦਾ।
ਨਾ ਟ੍ਰੇਨ ਵਿੱਚ ਜਾਵਾਂਗੇ, ਕਾਰ ਬੁੱਕ ਕਰ ਆਹ ਸੁੱਤੇ ਹੋਏ ਜਾਓ।
ਹਾਂ, ਇਹ ਟ੍ਰੇਨ ਵੀ ਵਧੀਆ ਈ ਐ। ਨਾਲੇ ਮਜ਼ਾ ਆਂਦਾ ਟ੍ਰੇਨ ਤੇ- ਤੇ।
ਹੂੰ, ਫੇਰ ਦਸ ਮਿੰਟ ਬਾਅਦ ਖਾਣ ਦੀ ਚੀਜ਼ਾਂ ਆਂਦੀਆਂ।
ਹਾਂ, ਸਟੇਸ਼ਨ ਵੇਖਦੇ ਰਹੋ, ਬਾਹਰ ਬੰਦਾ ਬੋਰ ਨੀ ਹੁੰਦਾ। ਹੋਰ ਤੁਹਾਨੂੰ ਵੈਸੇ ਘੁੰਮਣਾ- ਘੁੰਮਣਾ ਫਿਰਨਾ ਪਸੰਦ ਐ, ਉਹ ਟਰੈਵਲਿੰਗ ਕਰਨਾ।
ਹਾਂ ਪਸੰਦ ਤੇ ਹੈਗਾ, ਥੋੜਾ ਬਹੁਤਾ ਹੀ।
ਥੋੜਾ ਬਹੁਤਾ, ਮੈਨੂੰ ਵੀ ਥੋੜਾ ਬਹੁਤਾ ਹੀ ਪਸੰਦ ਏ। ਮੈਨੂੰ ਤਾਂ ਘੁੰਮਣਾ ਫਿਰਨਾ ਬਿਲਕੁਲ ਨੀ ਪਸੰਦ, ਹਾਂ ਗਰਮੀ ਕਰਕੇ ਨੀ ਪਸੰ ਹਨ, ਨਾਲੇ ਮੈਨੂੰ ਤਾਂ ਵੈਸੇ ਹੀ ਨੀ ਵਧੀਆ ਲੱਗਦਾ ਘੁੰਮਣਾ। ਲੋਕਲ ਹੀ ਘੁੰਮ ਲੋ, ਦੂਰ ਤਾਂ ਮਨ ਹੀ ਨੀ ਕਰਦਾ। ਹੈਲੋ
ਹੈਲੋ
ਹਾਂਜੀ ਹੋਰ ਦੱਸੋ ਤੁਹਾਡਾ ਫ ਫੇਵਰੇਟ ਫੈਸਟੀਵਲ ਕਿਹੜਾ ਹੈ
ਮੈਨੂੰ ਤਾਂ ਸਾਰੇ ਵਧੀਆ ਲੱਗਦੇ ਨੇ
ਸਭ ਤੋਂ ਤਾਂ ਦੀਵਾਲੀ ਲੱਗਦੀ
ਅੱਛਾ ਫ ਦੀਵਾਲੀ ਦੀ ਤਿਆਰੀਆਂ ਪਹਿਲੀ ਕਰਨ ਲੱਗ ਦਿੰਦੇ ਹੋਗੇ ਸ਼ੁਰੂ ਕਰ ਦਿੰਦੇ ਹੋਗੇ ਪਹਿਲੀ
ਹਾਂ ਕ ਦਨ ਆ ਥੋੜ੍ਹੀ ਬਹੁਤੀ
ਸਫਾਈਆਂ ਤਾਂ ਸਾਰੇ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਨਾ
ਹਮ
ਅਸੀਂ ਵੀ ਸ਼ੁਰੂ ਕਰ ਦਦੇ ਹਾਂ ਇੱਕ ਹਫ਼ਤੇ ਪਹਿਲੇ ਹੀ
ਇੱਕ ਹਫ਼ਤੇ ਪਹਿਲੀ ਸਫ਼ਾਈਆਂ ਕਰ ਲੈਂਦੇ ਹਾਂ ਫੇਰ ਹਲੀ ਹਲੀ ਬਾਕੀ ਕੰਮ ਨ ਸਟਾਲਿਨ ਨੇ ਆਵਾਜ਼
ਹਾਂ ਦੇ ਵੀ ਐ ਵੀਂ ਕਰਨੇ ਆ
ਹੋਰ ਤੁਸੀਂ ਦੀ ਦੀਵਾਲੀ ਕਿਵੇਂ ਮਨਾਉਂਦੇ ਹੋ
ਅਸੀਂ ਵੀ ਐਵੇਂ ਇੱਕ ਹਫ਼ਤੇ ਪਹਿਲੇ ਸਫਾਈਆਂ ਸ਼ੁਰੂ ਕਰ ਦਿੰਦੇ ਹਾਂ ਫਿਰ ਦੀਵਾਲੀ ਵਾਲਾ ਫਿਰ ਦੀਵਾਲੀ ਹਾਂ ਦੱਸਣਾ ਲ ਪਿਆ ਇੱਕ ਹਫ਼ਤਾ ਪਹਿਲੇ ਦੀਵਾਲੀ ਤੋਂ ਸਫਾਈਆਂ ਕਰ ਲੈਂਦੇ ਹਾਂ ਫਰ ਛੋਟੀ ਦੀਵਾਲੀ ਆਦੀ ਹੈ ਇੱਕ ਦਿਨ ਪਹਿਲੇ ਉਦੋਂ ਅਸੀਂ ਲੜੀਆਂ ਵਗੈਰਾ ਲਗਾਉਦੇ ਹਾਂ ਲਾਈਟਾਂ ਸਜਾਦੇ ਹਾਂ ਕਾਰ ਨੂੰ ਫੇਿਰ ਉਸ ਤੋਂ ਅਗਲੇ ਦਿਨ ਜਦੋਂ ਦੀਵਾਲੀ ਹੁੰਦੀ ਹੈ ਉਦੋਂ ਫਿਰ ਫਿਰ ਪੂਜਾ ਦਾ ਸਮਾਨ ਲੈਦੇ ਆਾਂ ਫੇਰ ਦੁਪਹਿਰ ਵੇਲੇ ਸਾਰੇ ਰਿਸ਼ਤੇ ਰਿਦਾਰਾਂ ਨੂੰ ਮਿਠਾਈਆਂ ਵੰਡ ਦਦੇ ਆ ਫੇਰ ਸ਼ਾਮੀ ਆ ਕੇ ਪੂ ਵਜਾ ਕਰ ਲੈਂਦੇ ਆ ਸਾਰਾ ਸਾਰੇ ਫੈਮਲੀ ਮਿਲ ਕੇ
ਅੱਛਾ
ਫੇਿਰ ਉਸ ਤੋਂ ਬਾਅਦ ਥੋੜ੍ਹੀ ਬਹੁਤ ਸੈਲੀਬ੍ਰੇਟ ਪਟਾਕੇ ਵਗੈਰਾ ਚਲਾ ਲੈਂਦੇ ਆਾਂਰ ਬਸ ਐਵੇਂ ਹੀ ਮਨਾਉਂਦੇ ਹਾਂ
ਹੋਰ ਸਾਰੇ ਯਾਦੀ ਮਨਾਉਂਦੇ ਨੇ ਆਮ ਤੌਰ
ਹਾਂਜੀ ਹਾਂਜੀ ਚਲੋ ਠੀਕ ਹੈ ਮੈਂ ਤੁਹਾਨੂੰ ਫੇਰ ਕੋਲ ਕਰਾਂਗਾ।
ਹਾਂ ਚਲੋ ਠੀਕ ਹੈ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ